ਹੈਲੋ ਸਤਿ ਸ਼੍ਰੀ ਅਕਾਲ ਦੀਦੀ।
ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਜੀ।
ਵਧੀਆ ਜੀ ਵਧੀਆ ਤੁਸੀਂ ਦੱਸੋ ਜੀ ਕਿਵੇਂ ਹੋ।
ਵਧੀਆ ਹੋਰ ਕੀ ਕਰ ਰਹੇ ਸੀ।
ਮੈਂ ਮੈਂ ਕੱਪੜੇ ਸਟਿਚ ਕਰੀ ਆਦੀ ਸੀ ਜੀ।
ਅੱਛਾ ਤੁਸੀਂ ਕੱਪੜੇ।
ਹਾਂਜੀ ਹਾਂਜੀ। ਵੈਸੇ ਵੀ ਪਰਾਰ ਕਿਸੇ ਦੀ ਨਹੀਂ ਕਰਦੀ ਜੀ ਮਤਲਬ ਵੀ ਆਪਦੀ ਆਪਦੀ ਫੈਮਿਲੀ ਦੀ ਕਰਦੀ ਹੁੰਦੀ ਹ ਜੀ।
ਅੱਛਾ ਫੈਮਿਲੀ ਦੇ ਕਰਦੇ ਬਾਹਰ ਦਾ ਨੀ ਕਰਦੇ।
ਹਾਂਜੀ। ਨਹੀਂ ਬਾਹਰ ਦੇ ਨਹੀਂ ਕਰਦੇ ਜੀ ਕਿਉਂਕਿ ਫਿਰ ਬਾਹਰ ਦੇ ਤਾਂ ਇੱਕ ਤਾਂ ਆਉਂਦੇ ਹੀ ਘੱਟ ਨੇ ਜੀ ਬਾਕੀ। ਪਤਾ ਕੀ ਆ ਓਨੇ 'ਚ ਹੀ ਖਰਚਾ ਪੈ ਜਾਂਦਾ ਜੋ ਓਨੀੇ ਸੁਵਾਈ ਦਿੰਦੇ ਨਹੀਂ ਹੈਗੇਗੇ। ਤਾਂ ਕਰਕੇ ਬਾਹਰ ਦੇ ਨੀ ਕਰਦੀ ਜੇ। ਵੀ ਮਤਲਬ ਕੋਈ ਜੇ। ਕੋਈ ਬਾ ਅ ਮਤਲਬ ਕੋਈ ਬਲੀ ਨੇੜੇ ਦੀ ਹੁੰਦੀ ਹੈ ਜੀ ਕੋਈ ਸਹੇਲੀ। ਨਾ ਉਹਦਾ ਭਾਵੇਂ ਸੀਂ ਦੇਣ ਜੀ ਵੈਸੇ ਨਹੀਂ ਸੀਉਂਦੀ ਹੈਗੀ।
ਗਲੇ ਡਗਨਗਬ ਗਲੇ ਉਹਡੀਆਂਲਬ ਬਣਾ ਨਹੀਂ।
ਹਾਂਜੀ ਬਣਾ ਲੈਂਦੀ ਹਾਂ ਜੀ ਵੈਸੇ ਵੀ। ਮਤਲਬ ਡਿਜ਼ਾਇਨ ਵਗੈਰਾ ਤਾਂ ਮੈਂ ਸਾਰੇ ਪਾ ਲੈਂਦੀ ਹਾਂ ਜੀ ਪਰ ਵੀਉਂ ਨੀ ਕਿਸੇ ਦੇ ਸਿਉਂਦੀ ਹੁੰਦੀ ਗੀ। ਡਿਜ਼ਾਇਨ ਡਿਜੂਨ ਵਾਲੇ ਆਪਦੇ ਬਣਾ ਹਾਂਜੀ।
ਮੇਰੀ ਨਾ ਗੁੜੀਆਂ ਹੈ ਪੰਜ ਸਾਲ ਦੀ।
ਅੱਛਾ ਜੀ।
ਤਾਂ ਉਹ ਭਲਾ।
ਹਾਂਜੀ। ਕਿਵੇਂ ਜੀ।
ਪੰਜ ਸਾਲ ਦੀ ਗੁੜੀਆਂ ਏ ਹਨਾ। ਉਹਦੀ ਲੈਂਥ ਅਸੀਂ ਲੈ ਲਈ ਮੰਨ ਲਓ ਵੀਹ।
ਹਾਂਜੀ।
ਬਾਈ।
ਹਾਂਜੀ- ਹਾਂਜੀ।
ਮਨ ਚਲੋ ਪੱਚੀ ਲੈ ਲਾਂਗੇ ਆਪਾਂ ਹਨਾ ਫੇਰ ਉਹ ਦੀ ਕਟਿੰਗ- ਕੁਟਿੰਗ ਦਾ।
ਹੁਣ ਉਹਦੀ ਜੇ ਆਪਾਂ ਅਹ ਮਤਲਬ ਵਾਢੀ ਅਲੱਗ ਲਗਾਉਣੀ ਹੈ ਜੀ।
ਬੋਢੀ ਅਲੱਗ- ਅਲੱਗ ਹੋ ਗਈ।
ਅੱਛਾ ਜੀ ਉਹਦੀ ਬੋਡੀ ਦਸ। ਦਸ ਕੁ ਇੰਚ ਹੋਜੂਗੀ ਜੀ ਗਿਆਰਾਂ ਕੁ ਆਪਾਂ ਕਟਾਈ ਕਰ ਲਾਂਗੇ ਉਹਦੀ।
ਅੱਛਾ ਦਸ ਇੰਚ ਦੀ ਬੋਢੀ ਹੋਜੂਗੀ। ਯਾਨੀ ਪੰਦਰਾਂ ਇੰਚ ਤੇ ਕੱਪੜਾ ਰੱਖ ਕੇ ਦਸ।
ਹਾਂਜੀ ਵੀ ਉਹ ਮਤਲਬ ਉੱਪਰ ਬੋਡੀ ਆਪਾਂ ਦਸ, ਗਿਆਰਾਂ ਇੰਚ ਦੀ ਕੱਟ ਲਾਂਗੇ ਦਸ ਦਸ ਕੁ ਇੰਚ ਉਹਦੇ ਵੀ ਸਹੀ ਆ ਜੂਗੀ ਜੀ ਵੀ ਨੌ- ਦਸ।
ਅੱਛਾ ਦਸ ਪੰਦਰਾਂ ਕੁ ਲੈਲੇ ਹਨਾ ਤੇ। ਦਸ ਰੱਖ ਕੇ ਬੋਢੀ ਤੇ ਗਲਾ ਕਿੰਨਾ ਕੱਟਾਂਗੇ ਢਾਈ ਇੰਚ ਦਾ ਬਹੁਤ ਰਹੇਗਾ। ਪਿਛਲਾ ਤਾਂ ਆਪਾਂ ਡੇਢ ਕੱਟਣਾ, ਪਿਛਲਾ ਤਾਂ ਆਪਾਂ ਇੱਕ ਇੰਚ ਦਾ ਗਲਾ ਰੱਖਾਂਗੇ। ਕਿਉਂਕਿ ਬਿਲਕੁਲ ਨਾਲ ਹੀ ਲਗਾਉਣਾ ਹੋਊਗਾ ਨਾ ਆਪ ਨੂੰ ਥੋੜਾ ਵੱਧ ਰੱਖਣਾ ਪਏਗਾ।
ਹਾਂਜੀ ਅਗਲਾ ਹਾਂਜੀ ਬਸ ਡੇਢ ਦੋ ਕੁ ਦਾ ਸਹੀ ਰਹੇਗਾ ਜੀ, ਕਿਉਂਕਿ ਜੇ ਆਪਾਂ ਜ਼ਿਆਦਾ ਹੀ ਡੀਪ ਜਾਂ ਗਲਾ ਰੱਖਾਂਗੇ ਹਾਂਜੀ ਫੇਰ ਉਹ ਮੋਢੇ 'ਤੇ ਡਿੱਗਣ ਲੱਗ ਜਾਂਦੇ ਨੇ। ਜੀ।
ਡੇਢ ਇੰਚ ਰੱਖਾਂ ਫੇਰ ਤਿਆਰ ਹੂਜੁਗਾ।
ਨਹੀਂ ਦੋ ਕੁ ਇੰਚ ਦਾ ਸਹੀ ਰਹੂੰਗਾ ਜੀ ਅਗਲਾ ਗਲਾਂ। ਦੋ ਹਾਂਜੀ। ਜੇ ਦੋ, ਸਵਾ ਦੋ ਮਤਲਬ ਜੇ ਆਪਾਂ ਸਵਾ ਕੁ ਦੋ ਰੱਖ ਲਿਆ। ਮਤਲਬ ਉੱਪਰ ਆਜੂ ਜੇ ਪਾਉਣਾ ਕੁ ਇੰਚ ਹਾਂ।
ਤੇ ਫੇਰ ਉਹ ਨਹੀਂ ਜਦੋਂ ਮੰਨ ਲਓ ਆਪਾਂ ਤੁਸੀਂ। ਤੇ ਸਵਾ ਦੋ, ਜਾਂ ਢਾਈ ਰੱਖਣਾ ਫੇਰ ਜਿਹੜਾ ਸਵਾ ਦੋ ਰੱਖਣਾ ਨਹੀਂ ਅਦਾਂ, ਪੋੜਾ ਤਾਂ ਉਪਰ ਹੀ ਮੁੜ ਜੇਗਾ ਤੇ ਫੇਰ ਅੰਦਰ ਮੁੜੇਗਾ ਤੇ ਢਾਈ
ਨਹੀਂ ਦੋ ਇੰਚ ਤਿਆਰ ਹੋਜੂ ਜੇ ਫੇਰ ਉਹ ਜਿਹੜਾ ਥੋੜਾ ਜਿਹਾ ਰਹੂੰਗਾ ਜਿਹੜਾ ਆਪਾਂ ਥੋੜਾ ਉੱਪਰ ਰੱਖਗੇ ਹਨਾ ਜੀ। ਉਹ ਉੱਪਰ ਤਾਂ ਉਹ ਸੀਣ 'ਚ ਆ ਜੂਗਾ ਜੇ।
ਅੱਛਾ।
ਹਾਂਜੀ।
ਠੀਕ ਹੈ ਫੇਰ ਤੁਹਾਨੂੰ ਕਢਾਈਆ ਵਗੈਰਾ ਵੀ ਆਉਂਦੀਆਂ ਹੈ।
ਨਹੀਂ ਕਢਾਈ ਵੈਸੇ ਮੈਨੂੰ ਇੱਕਲੀ ਸੂਈ ਨਾਲ ਹੀ ਆਉਂਦੀ ਹੈ ਜੀ, ਹੱਥੀਂ ਕਢਾਈ। ਕਰ ਦਿੰਦੇ ਆ ਜਿਹੜੀ ਮਸ਼ੀਨੀ ਨੀ ਕੀਤੀ ਜੀ ਕਦੇ, ਹਾਂਜੀ। ਹੱਥੀਂ ਕਰ ਦਿੰਦੀ ਆ ਜੀ ਬਸ ਮਾੜੀ- ਮੋਟੇ ਇੱਕ ਦੋ ਸੂਟਾਂ ਤੇ। ਹਾਂਜੀ ਉਹਦਾ ਵੀ ਹੁਣ ਜ਼ਿਆਦਾ ਆ ਗਿਆ ਸੀ, ਜੀ ਰਿਵਾਜ਼। ਜਾਂ ਬਸ ਉਹਦੇ ਨਾਲ ਕਰਕੇ ਹੁਣ ਉਹੋ ਹੋ ਗਿਆ।
ਹਾਂ ਹੁਣ ਤੇਲ ਜਿਆਦਾ ਹੋ ਗਿਆ।
ਹਾਂਜੀ।
ਨਹੀਂ ਮੈਂ ਤੇ ਹੱਥਾਂ ਤੇ ਵੀ ਕੱਢ ਲੈਂਦੀ ਆਂ।
ਹਾਂਜੀ ਵੈਸੇ ਵਧੀਆ ਰਹਿੰਦੇ ਆ ਜੀ ਸੂਟ ਜਿਵੇਂ ਹੁਣ ਆਪਾਂ ਪਲੇਨ ਸੂਟ ਲਿਆਉਣੇ ਆ ਜੇ। ਉਹਦੇ ਜਾ ਆਪ ਹਥ ਥਿ ਕੜਾਈ ਹੀ ਕਰਦੇ ਹੋ ਉਹ ਪੂਰਾ ਵਧੀਆ ਬਣ ਜਾਂਦਾ ਜੇ ਅਜੇ ਜਿਹੜਾ ਬਾਜ਼ਾਰ ਚੋਂ ਲਿਆ ਹੋਣਾ ਉਹ ਮਹਿੰਗਾ ਪੈ ਜਾਂਦਾ ਹੈਗਾ।
ਕੱਪੜਾ ਪਾਇਆ ਉਹਨਾਂ ਨੇ, ਨਹੀਂ ਮਹਿੰਗਾ ਵੀ ਪੈਂਦਾ ਪਰ ਰੋਬ ਆਲਾਗ ਹੀ ਹੁੰਦਾ, ਆਪਾਂ ਕਹਿ ਦਿੰਦੇ ਹਾਂ ਘਰ ਦੇ ਸੂਟ ਕਢਾਈ ਕਰ ਲਓ। ਪਰ ਉਹ ਰੋਹ ਨੀ ਪੈਂਦਾ ਘਰ, ਜਿਹੜਾ ਬਾਜ਼ਾਰੀ ਪੈਂਦਾ ਏ।
ਹਾਂਜੀ। ਨਹੀਂ ਵੈਸੇ ਹੁਣ ਟਰੈਂਡ ਦੇ ਹਿਸਾਬ ਨਾਲ ਤਾਂ ਸੋਹਣੇ ਲੱਗਦੇ ਜੀ ਹੁਣ ਜਿਵੇਂ ਮੱਖਣ ਹੀ ਆ ਹੁਣ ਆਪਾਂ ਘਰੇ ਈ ਕੱਢਦੇ ਹਾਂ ਹਜੀ
ਸੋਹਣਾ ਲੱਗਦਾ ਜੇ ਉਹ ਕਹੀ ਆਪਾਂ ਸਿੰਪਲ ਜਾਂ ਫਿਰ ਨੀ ਸੋਹਣਾ ਲੱਗਦਾ
ਹਾਂਜੀ ਹਾਂਜੀ ਵੈਸੇ ਘਰੇ ਘੂਰੇ ਪਾਉਣ ਨੂੰ ਸੋਹਣੇ ਲੱਗਦੇ ਆ ਜੀ ਮਤਲਬ ਜਿਵੇਂ ਆਪਾ ਮੈਰਿਜ ਵਗੈਰਾ ਤੇ ਪਾਉਣੇ ਆ ਨਾ ਉਹ ਤਾਂ ਨੀ ਗੱਲ ਬਣਦੀ ਜੀ ਵੈਸੇ ਹਾਂਜੀ, ਹਾਂਜੀ ਉਹ ਵੈਸੇ ਘਰੇ ਵਗੈਰਾ ਪਾਉਣ ਨੂੰ ਜਾਂ ਮਾੜੇ ਮੋਟੇ ਫੰਕਸ਼ਨ ਜਿਹੇ ਤੇ ਪਾਉਣ ਨੂੰ ਉਵੇੇ ਦੇ ਤਾਂ ਵਧੀਆ ਬਣ ਜਾਂਦੇ ਐ ਜੀ
ਹੋ ਇਥੇ ਜਰਾ
ਹਾਂਜੀ
ਹੋਰ ਘਰੇ ਸਭ ਠੀਕ ਹੈ ਪਰਿਵਾਰ ਵਗੈਰਾ
ਹਾਂਜੀ ਸਾਰੇ ਵਧੀਆ ਜੀ ਤੁਸੀਂ ਦੱਸੋ ਜੀ? ਕੀ ਕਰਦੇ ਸੀ ਜੀ ਤੁਸੀਂ
ਹਾਂਜੀ
ਤੁਸੀਂ ਕੀ ਕਰਦੇ ਸੀ ਜੀ?
ਕੁਛ ਨੀ ਕਰਦਾ ਸੀ ਕਿ ਮੈਂ ਵਿਹਲੀ ਮੇਰੇ ਹਸਬੈਂਡ ਹਾਂ ਮਾਰਟਕਿਟ ਗਏ ਸੀ
ਅੱਛਾ ਜੀ ਹਾਂਜੀ
ਕਿਉਂਕਿ ਛੁੱਟੀਆਂ ਹੁਣ ਖਤਮ ਹੋਣ ਵਾਲੀਆਂ ਹੁਣ ਛੁੱਟੀਆਂ ਦਾ ਕੰਮ ਕਰਨਾ ਏ।
ਸਹੀ ਗੱਲ ਹੈ ਜੇ ਹੁਣ ਨਹੀਂ ਬੱਚਿਆਂ ਦੀ ਸਪੀਡ ਬਣੂ ਕੰਮ ਕਰਨ ਦੀ
ਹਾਂ
ਹਾਂਜੀ
ਤਾਂ ਕਰਕੇ ਮੈਂ
ਅੱਛਾ ਜੀ
ਬੱਚੇ ਹੁਣ ਉਹਨਾਂ ਨੂੰ ਇਹ ਪਤਾ ਲੱਗ ਗਿਆ ਨਾ ਹੁਣ
ਹਾਂਜੀ
ਹੁਣ ਤੇ ਰੋਟੀ ਪਾਣੀ ਵੀ
ਸਹੀ ਗੱਲ ਹੈ ਜੀ
ਯਾਦ ਜੀ
ਹਾਂਜੀ ਬਸ ਹੁਣ ਐ ਹੋ ਰਿਹਾ ਜੀ ਕੰਮ ਕੰਪਲੀਟ ਕਰ ਲਈਏ ਇਕ ਇਹਦਾ।
ਤੇ ਹੁਣ ਇਨਾ ਮੂਰਖ ਬਣਾ ਰਹੇ ਆ।
ਅੱਛਾ ਜੀ
ਤਾਂ ਕਰਕੇ
ਹਾਂਜੀ ਬਸ ਹੁਣ ਬੱਚਿਆਂ ਦੀ ਸਪੀਡ ਬਣੂ ਕੇ ਰ ਜ ਛੁੱਟੀਆਂ ਹੁੰਦੀਆਂ ਫਿਰ ਇਦਾਂ ਹੀ ਹੁੰਦਾ ਕੋਈ ਨਾ ਲਾਸਟ ਤੇ ਕਰ ਲਾਂਗੇ ਜਦੋਂ ਸਕੂਲ ਲੱਗਣਾ ਹੋਇਆ।
ਘਰੇ ਬੈਠ ਕੇ ਤੇ ਹੁਣ ਫੋਨ ਵਾਧੂ ਦੇਖਣ ਲੱਗ ਗਏ।
ਹਾਂਜੀ
ਉਹ ਫੋਨ ਦੇਖਦੇ ਆ
ਹਾਂਜੀ
ਪਰ ਮੈਨੂੰ ਗੁੱਸਾ ਚੜੀ ਜਾਂਦਾ ਪਰ ਉਹ ਫੋਨ ਦੇਖਦੇ ਰਹਿੰਦੇ ਆ ਦਿਖਦਾ ਹੀ ਨਹੀਂ ਉਹਨਾਂ ਨੂੰ ਮੈਂ ਕਹਿੰਦੀ ਫੋਨ ਦੇਖ ਦੇਖੋ ਉਹ ਚੀਜ਼ ਜਿਹੜੀ ਤੁਹਾਡੇ ਅੱਗੋਂ ਕੰਮ ਆਉਣੀ ਹੈ ਗੇਮ ਦੇਖਣ ਦਾ ਕੀ ਫਾਇਦਾ।
ਸਹੀ ਗੱਲ ਹੈ ਜੀ ਚਲੋ ਹੁਣ ਤਾਂ ਯੂਟਿਊਬ ਵਗੈਰਾ ਤੇ ਵੀ ਆਏ ਹੋ ਰਹੇ ਵੀ ਜਿਵੇਂ। ਆਪਣਾ ਬੱਚਿਆਂ ਦਾ ਸਿਲੇਬਸ ਹੁੰਦਾ ਜੇ ਉਹ ਤਰ੍ਹਾਂ ਦੀਆਂ ਵੀਡੀਓਜ਼ ਵੀ ਬਹੁਤ।
ਹਾਂ ਉਹੀ ਗੱਲ ਨਾ ਤੁਸੀਂ ਦੇਖਣਾ ਆਪਣੀ ਪੜ੍ਹਾਈ ਦੇ ਰੇਗਾਰਡਿੰਗ ਤੁਸੀ ਦੇਖੋ ਕੁਛ ਪਤਾ ਤਾਂ ਲੱਗੇ ਨਾ। ਹਾਂਾਂ ਸਟੋਰੀਆਂ ਦੇਖੋ ਕੁਛ ਮਿਲਚ ਬੱਚੇ ਨੂੰ ਇੰਗਲਿਸ਼ ਦੇ। ਇੰਗਲਿਸ਼ ਦੇ ਵਰਡ ਹੁੰਦੇ ਉਹ ਸਮਝੋ ਕੁਛ ਬਸ ਫੋਨ ਫੜਿਆ ਗੇਮਾਂ ਚ। ਫੋਨ ਫ਼ੜ੍ਹਿਆ ਗੇਮਾਂ।
ਸਹੀ ਗੱਲ ਹੈ ਜੀ ਹਾਂਜੀ।
ਤਾਂ ਗੱਲ। ਉਹੂੰ ਟਾਂਟ ਕੇ ਬਿਠਾਇਆ ਵਾ।
ਅੱਛਾ ਜੀ।
ਡਾਂਟ ਕੇ ਬਿਠਾਇਆ ਦਾ ਹੈ ਕੀ ਤੁਸੀਂ ਖੇਨਾ ਨੀ ਹੈਗਾ।
ਹਾਂਜੀ ਬਸ ਵੈਸੇ ਹੁਣ ਤਾਂ ਕੰਮ ਕਰਨ ਲੱਗ ਜਾਣੀ ਹੈ ਜੇ ਹੁਣ ਤਾਂ ਬੱਚਾ ਨੂੰਹ ਗਵੇ ਆ। ਸਕੂਲ ਚ ਗਾਣਾ ਪੈਣਗੀਆਂ। ਹਾਂਜੀ।
ਨਸ।
ਹਾਂਜੀ ਹਾਂਜੀ ਹਾਂਜੀ।
ਠੀਕ।
ਅੱਛਾ ਜੀ।
ਅੱਛਾ ਅੱ ਖਾ।
ਹਾਂਜੀ। ਹਾਂਜੀ ਹੁਣ ਤਾਂ ਇੰਗਲਿਸ਼ ਹੀ ਬਹੁਤ ਜ਼ਿਆਦਾ ਹੋ ਰਹੀ ਹੈ ਜੀ ਇੰਗਲਿਸ਼। ਅੱ ਹਿੰਦੀ ਪੰਜਾਬੀ ਤਾਂ ਅਜੇ ਘੱਟ ਪੜ੍ਹਦੇ ਆ ਬੱਚੇ।
ਹਾਂ ਖਤੀ ਵੀ ਘੱਟ ਹੈ ਹੀ।
ਹਾਂਜੀ ਬਸ ਉਹ ਪੜ੍ਹਾਈ 'ਚ ਜ਼ਿਆਦਾ ਹੈਗੀ ਜੇ ਇੰਗਲਿਸ਼। ਵੀ ਜਿਵੇਂ ਹੁਣ ਸਕੂਲ ਚ ਆਪਾਂ ਬੱਚਿਆਂ ਲਾਉਣੇ ਹੋਵੇਂ ਬੋਲਦੇ ਨੀ ਹੈਗੇ ਜੇ ਬ।
ਬੋਲਦੇ ਨੀ ਹੈਗੇ ਹਾਂ ਇਹ ਗੱਲ ਤਾਂ ਹੈਗੀ ਹੈ ਆਪ। ਪਤਾ ਆਪਾਂ ਇੰਨੀ ਕੋਸ਼ਿਸ਼ ਕਰਦੇ ਹਾਂ ਪਰ ਬੱਚੇ ਬੋਲਦੇ ਨੀ ਪਤਾ ਕਿਉਂ ਨਹੀਂ ਬੋਲਦੇ ਕਿਉਂ ਨਹੀਂੀ ਬੋਲਦੇ ਤੁਹਾਨੂੰ ਪਤਾ ਹੈ। ਕਿਉਂਕਿ ਉਹਨਾਂ ਦੇ ਘਰੇ ਇੰਗਲਿਸ਼ ਨਹੀਂ ਹੈ ਘਰੇ ਪਿਓ ਪੰਜਾਬੀ ਆ ਗਈ। ਘਰੇ ਤਾਂ ਪੰਜਾਬੀੋ ਬੋਲਣਗੇ ਸਕੂਲ ਚ ਛੇ ਘੰਟੇ ਛੇ ਘੰਟੇ ਕਿੰਨੀ ਕੁਈ ਇੰਗਲਿਸ਼ ਬੋਲਣਗੇ।
ਸਹੀ ਗੱਲ ਹੈ ਜੀ ਹੁਣ ਜਿਵੇਂ ਵੈਸੇ ਤਾਂ ਬੱਚਾ। ਬੋਲਣ ਦਾ ਮੈਮ ਦੀਦੀ ਬੱਚਾ ਵੀ ਆਪਦੀ ਫੈਮਿਲੀ ਤੋਂ ਹੀ ਲੱਗਦਾ ਜੇ ਹੁਣ ਆਪਾਂ। ਕਿੰਨਾ ਮਰਜ਼ੀ ਕੋਸ਼ਿਸ਼ ਕਰ ਲਈਏ ਵੀ ਇੰਗਲਿਸ਼ ਬੋਲੇ ਹਿੰ। ਬੋਲੇ ਨਹੀਂ ਬੋਲਦੇ ਜੀ ਸਕੂਲ ਟਾਈਮ ਬੋਲ ਲੈਣਗੇ ਕਈ ਬੱਚੇ ਇਹੋ ਜਿਹੇ ਹੁੰ ਜੀ ਜਿਹੜੇ। ਸਕੂਲ 'ਚ ਪੂਰੇ ਵਧੀਆ ਹਿੰਦੀ ਇੰਗਲਿਸ਼ ਬੋਲਦੇ ਆ ਘਰ ਆ ਕੇ ਉਹੀ ਪੰਜਾਬੀ।
ਉਹ ਫਿਰ ਜਦੋਂ ਉਹਨਾਂ ਦੀ ਭਾਸ਼ਾ ਹੀ ਪੰਜਾਬੀ ਨਾ। ਘਰ ਸਾਰੇ ਪੰਜਾਬੀ ਬੋਲਦੇ ਆ। ਤੇ ਪੁਛਿਆਵੇ ਨਾ ਹੁਣ ਸਕੂਲੀ ਤੇ ਇਹਨਾਂ ਨੂੰ ਹੁੰਦਾ ਵੀ ਡਰ ਹੈ।
ਪੰਜਾਬੀ ਬੋਲਣੀ ਸਾਰੀ ਆਉਂਦੀ ਹੁੰਦੀ ਹੈ ਜੀ ਪੜ੍ਹਨੀ ਨਹੀਂ ਆਉਂਦੀ ਹੁੰਦੀ।
ਪੜ੍ਹਨੀ ਨੀ ਆਉਂਦੀ।
ਹਾਂਜੀ। ਕਈ ਸਕੂਲਾਂ ਚ ਹੁੰਦਾ ਜਿੱਥੇ ਇੰਗਲਿਸ਼ ਜ਼ਿਆਦਾ ਪੜ੍ਹਾਉਂਦੇ ਆ ਜੇ ਹਿੰਦੀ ਪੜ੍ਹਾਉਂਦੇ ਉੱਥੇ ਉਹਨਾਂ ਨੂੰ ਪੰਜਾਬੀ ਘੱਟ। ਪੜ੍ਹਨੀ ਆਉਂਦੀ ਹੁੰਦੀ ਐ ਜੀ
ਹੋਹੁ ਤਾਂ ਹੈ
ਹਾਂਜੀ
ਸਾਡੇ ਬੱਚਿਆਂ ਨੂੰ ਤੇ ਮੈਂ ਰੋਜ਼ ਡਾਂਟਦੀ ਰੈਂਦੀ ਹਾਂ ਥੋੜੀ ਬੋਤੀ ਘਰੇ ਇੰਗਲਿਸ਼ ਆ ਕਰ ਉਹ ਹੈ ਕੋਮਨ ਦੇ ਵਲਡਸ ਦੇ ਉਹ ਨਹੀਂ ਬੋਲ ਪਾਂਦੇ
ਜੀ ਮੈਂ ਵੀ ਜੇ ਮੇਰੇ ਬੇਟੇ ਨੂੰ ਕੈਂਦੀ ਵੀ ਆਹ ਬੋਲੋ ਇੰਗਲਿਸ਼ 'ਚ ਹੈ ਨਾ ਤੇ ਮੇਰੇ ਮੰਮੀ ਕੈਣਗੇ ਨਹੀਂ ਇਹਨੂੰ ਇੰਗਲਿਸ਼ ਨੀ ਸਿਖਾਣੀ ਇਹਨੂੰ ਪੰਜਾਬੀ ਸਿਖਾਓ
ਫੇਰ ਅੱਗੋਂ ਓਦਾ ਫਿਊਚਰ ਤਾਂ ਇੰਗਲਿਸ਼ ਦਾ ਹੀ ਹੈ ਨਾ
ਹਾਂਜੀ ਮੈਂ ਵੀ ਕੈਨੀ ਹੁੰਦੀ ਆ ਮੈਨੂੰ ਕੈ ਦਿੰਦੇ ਇਹਨੂੰ ਕੇੜਾ ਅੰਗਰੇਜ ਬਣਾਣਾ ਤੁਸੀਂ
ਅੰਗਰੇਜ਼ ਨੀ ਬਣਾਣਾ ਪੜੋਣਾ ਤਾਂ ਹੈਗਾ ਹੀ ਨਾ ਆਪਾਂ ਨੇ ਉਹ ਥੋੜੀ ਤੁਸੀ ਸਰਕਾਰੀ
ਤੇ ਮੈਂ ਕੈਨੀ ਹੁੰਦੀ ਮੈਂ ਕਈ ਵਾਰ ਐਂ ਕੈਦੀ ਆ ਮ ਕਿਹਾ ਤੁਸੀਂ ਐਂ ਕੇਆ ਕਰੋ ਸੁਬਾਹ ਕਰਕੇ ਉੱਠ ਗ ਗੁੱਡ ਮੋਰਨਿੰਗ ਕੇਆ ਕਰੋ ਹਨਾ ਮੈਂ ਕਿਹਾ ਹੋ ਆਰ ਯੂ ਕੇਹਾ ਕਰੋ ਮੰਮੀ ਕੈਣਗੇ ਤੂੰ ਸਿੱਧੀ ਐਂ ਕੇਹਾ ਕਰ ਇਹ ਨੂੰ ਵੀ ਸਤਿ ਸ੍ਰੀ ਅਕਾਲ ਬੁਲਾਇਆ ਕਰ ਤੇ ਜ਼ਰੂਰੀ ਨੀ ਹੁੰਦਾ ਵੀ ਗੁੱਡ ਮੋਰਨਿੰਗ ਕੈਣੀ ਕੈਂਦੇ ਇਹਨੂੰ ਕੇੜਾ ਅੰਗਰੇਜ ਬਣਾਉਣਾ ਤੁਸੀਂ
ਨਹੀਂ ਬਣਾਉਣਾ ਨੀ ਫੇਰ ਅੱਗੇ ਵਾਸਤੇ ਤਾਂ ਤਿਆਰ ਕਰ ਨਾ ਆਪਾਂ ਤਿਆਰ ਕਰਾਂਗੇ ਪ ਪੰਜਾਬੀ ਚ
ਹਾਂਜੀ
ਇੰਗਲਿਸ਼
ਹਾਂਜੀ ਚਲੋ ਵੀ ਬੱਚੇ ਨੂੰ ਥੋੜ ਮ ਥੋੜ੍ਹੀ ਬੋਤ ਇੰਗਲਿਸ਼ ਔਂਦੀ ਹੁੰਦੀ ਹੈ ਜੀ ਫੇਰ ਤਾਂ ਉਹ ਹੋ ਹੀ ਜਾਂਦਾ
ਉਹੀ ਤਾਂ ਗੱਲ ਹੈ ਜੇੜੇ
ਹਾਂਜੀ ਹਾਂਜੀ ਹਾਂ ਜ
ਠੀਕ ਹੈ ਜੇ
ਹੈਲੋ
ਹੋਰ ਸਭ ਠੀਕ ਹੈ ਹਾਂਜੀ ਹਾਂਜੀ
ਹਾਂਜੀ ਹਾਂਜੀ ਹਾਂਜੀ
ਠੀਕ ਹੈ ਜੀ ਓਕੇ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਜ ਜ ਹਾਂਜੀ